ਹੈਲੋ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਠੀਕ ਹੋ।
। ਹਾਂਜੀ ਹਾਂਜੀ ਤੁਸੀਂ ਸੁਣਾਓ ਹੋਰ ਕੀ ਹਾਲ ਹੈ।
ਬਸ ਵਧੀਆ।
ਹੋਰ ਕੀ ਕਰ ਲਿਆ ਤੁਸੀਂ ਖਾ ਲਿਆ ਡਿਨਰ ਕਰ ਲਿਆ ਤੁਸੀਂ?
ਹਾਂਜੀ ਕਰ ਲਿਆ ਡਿਨਰ।
ਅੱਛਾ ਹੋਰ ਹੋਰ ਤੁਸੀਂ ਅੱਜ ਕੱਲ ਕੀ ਹਾਂਜੀ-ਹਾਂਜੀ ਅਸੀਂ ਕਰਦੇ ਅਸੀਂ ਗਏ ਦੇ ਸੀ ਕਿਤੇ ਤੇ ਜਾਂ ਫੇਰ ਆਉਂਦੇ ਫਿਰ ਉਸ ਤੋਂ ਬਾਦ ਆ ਕੇ ਕੀਤਾ ਹਾਂਜੀ ਹੋਰ ਮੈਂ ਤਾਨੂੰ ਪੁੱਛਣਾ ਸੀ ਤੁਸੀਂ ਅੱਜ ਕੱਲ ਕੀ ਕਰ ਰੇ ਔ? ਮੈਂ ਤਵਾਡੀਆਂ ਵੇਖਦੀ ਅ ਨਾ, ਰੀਲਸ ਵਗੈਰਾ ਫੋਟੋਆਂ। ਕੇੜਾ ਕੰਮ ਕਰ ਰੇ ਹੋ, ਤੁਹੀਂ।
ਅੱਛਾ-ਅੱਛਾ ਵਾਜ਼ ਥੋੜ੍ਹੀ ਆ ਰਈ ਖ਼ਰਾਬ। ਤੁਆਡੀ ਆਵਾਜ਼ ਕਲੀਅਰ ਨੀ ਆ ਰੀ, ਮੈਂ ਕਾ ਵਾਜ਼ ਥੋੜੀ ਖਰਾਬ ਹੋਗੀ ਅੱਛਾ, ਅੱਛਾ ਠੀਕ ਹੈ। ਅੱਛਾ, ਨੇਲਸ ਦਾ ਕੰਮ, ਔਦੇ ਵਿੱਚ ਮਤਲਬ ਕਿ ਕਿਸ ਟਾਈਪ ਦਾ ਕੰਮ ਹੈਗਾ, ਉਹ ਕਿਸ ਤਰ੍ਹਾਂ ਹੁੰਦਾ ਹੈ? ਮਤਲਬ, ਕੋਈ ਵੀ ਕਰ ਸਕਦਾ ਏ ਜਾਂ ਕੀ? ਕਿਸ ਤਰ੍ਹਾਂ ਕਰ
ਹਾਂ, ਕੋਈ ਵੀ ਕਰ ਸਕਦਾ ਹੈ ਸਿੱਖਣਾ ਹੁੰਦਾ ਏ ਪਹਿਲੇ ਕੋਰਸ ਹੁੰਦਾ। ਡੇਢ ਮਹੀਨੇ ਦਾ, ਉਹਦੇ ਚ ਕਰਨਾ ਹੁੰਦਾ ਹੈ।
ਠੀਕ ਐ।
ਹਾਂਜੀ।
ਮਤਲਬ ਜਿਹਨਾਂ ਦੇ ਛੋਟੇ ਨੇ, ਜੋ ਤੁਸੀਂ ਮਤਲਬ ਹੁਣ ਆਪ ਲੱਗਾ ਦਿੰਦੇ ਹੋ?
ਹਾਂਜੀ, ਉਹਨਾਂ ਉੱਪਰ ਨਕਲੀ ਨੇਲਸ ਜਿਹੜੇ ਹੁੰਦੇ ਆ, ਉਹ ਲਗਾਣੇ ਹੁੰਦੇ ਹੈ। ਫਿਰ, ਉੱਪਰ ਕੋਈ ਵੀ ਡਿਜ਼ਾਇਨ ਕਸਟਮਰ ਨੇ ਆਪਣੇ ਹਿਸਾਬ ਨਾਲ ਪਉਣਾ ਉਹ ਪਾ ਸਕਦੇ ਆ, ਅਸੀਂ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਹੋ।
ਅੱਛਾ, ਠੀਕ ਹੈ। ਤੇ ਮਤਲਬ, ਉਹਨਾਂ ਦਾ ਕੋਈ ਇਫੈਕਟ ਵਗੈਰਾ ਤੇ ਨਹੀਂ ਹੁੰਦਾ ਆਪਣੇ ਰੀਅਲਸ ਨੇਲ ਤੇ। ਜਾਂ, ਕੁਝ ਹੋਰ?
ਨਹੀਂ, ਹੁੰਦਾ ਨੀ ਹੈ, ਅਗਰ ਕੋਈ ਰੈਗੂਲਰ ਕਰਾਉਂਦਾ ਰਵੇ ਰੋਜ਼ ਫੇਰ ਹੋ ਸਕਦਾ?
ਸੁਣਦਾ? ਅੱਛਾ, ਮਤਲਬ ਜਿਆਦਾ ਬਾਰ ਬਾਰ ਕਰਾਉਣ ਨਾਲ ਹੋ ਸਕਦਾ, ਵੈਸੇ ਨੀ, ਅੱਛਾ, ਅੱਛਾ। ਮਤਲਬ ਡਿਜ਼ਾਇਨ ਆਪਣੀ ਮਰਜੀ ਦਾ, ਕਸਟਮਰ ਆਪਣੀ ਮਰਜੀ ਦਾ ਵੀ ਕਰਵਾ ਸਕਦਾ ਏ। ਕੋਈ ਵੀ, ਹਾਂ ਅੱਛਾ। ਏ ਮਤਲਬ ਪਰਮਾਨੈਂਟ ਹੀ ਹੁੰਦਾ ਜਾਂ ਕੋਈ ਇਹ ਦਾ ਟਾਈਮ ਪੀਰੀਅਡ ਵਗੈਰਾ ਹੁੰਦਾ, ਕਿਸ ਤਰ੍ਹਾਂ ਮਤਲਬ? ਥੋਡੇ ਟਾਈਮ ਲਈ ਹੁੰਦੇ ਆ ਜਾਂ ਕਿਸ ਹਿਸਾਬ ਦੇ?
ਥੋੜੇ ਟਾਈਮ ਲਈ ਹੁੰਦੇ ਨੇ। ਕੁਝ ਜਿਹੜੇ ਆ ਪੰਦਰਾਂ ਦਿਨ ਵਾਲੇ ਹੁੰਦੇ ਨੇ ਜੇ ਜ਼ਿਆਦਾ ਵਧੀਆ ਚ
ਆ ਵਧੀਆ ਚ ਕਰਾਣੇ ਆ ਡੇਢ ਮਹੀਨਾ ਚਲ ਜਾਂਦਾ ਉਸਤੋ ਵਧੀਆ ਡੇਢ ਮਹੀਨਾ ਤੇ ਅੱਛਾ, ਅੱਛਾ। ਅੱਛਾ, ਠੀਕ ਹੈ ਮਤਲਬ ਕੋਈ ਹੋਏਗਾ ਨਾ ਇਹਨਾਂ ਦਾ ਕੁਆਲਿਟੀ ਦੇ ਹਿਸਾਬ ਨਾਲ ਹੋ ਠੀਕ ਹੈ, ਅੱਛਾ। ਤੇ ਫਿਰ ਕਿੰਨੇ ਚਾਰਜਿਸ ਦਾ ਕੀ ਹਿਸਾਬ ਏ? ਚਾਰਜਿਸ?
ਚਾਰਜਿਸ, ਸੈਵਨ ਤੋਂ ਸਟਾਰਟ ਹੈ, ਸੈਵਨ ਹੰਡਰਡ ਤੋਂ ਬਾਕੀ
ਅੱਛਾ, ਸੈਵਨ ਹ ਅੱਛਾ, ਠੀਕ ਹੈ ਅੱਛਾ ਮਿਨੀਮਮ ਸੈਵਨ ਹੰਡਰਡ, ਠੀਕ ਹੈ। ਤੇ ਫੇਰ ਤੁਸੀਂ ਇਕੱਲੇ ਕਰਦੇ ਹੋ ਜਾਂ ਕੋਈ ਹੈਲਪਰ ਵਗੈਰਾ ਵੀ ਰੱਖਿਆ ਦਾ?
ਹਾਂ, ਮੇਰੀ ਭਾਬੀ ਵੀ ਕਰ ਦਿੰਦੇ ਹੈਲਪ ਜਦੋਂ ਜ਼ਿਆਦਾ ਹੋ ਜੇ।
ਚਚ ਅੱਛਾ, ਅੱਛਾ ਚਲੋ ਠੀਕ ਹੈ ਉਂਜ ਆਂਦੇ ਕਸਟਮਰ ਵਗੈਰਾ ਆ ਰਹੇ।
ਹਾਂਜੀ, ਹਾਂਜੀ ਆ
ਅੱਛਾ, ਤੇ ਇਹਨਾਂ ਦਾ ਮਤਲਬ ਸਮਾਨ ਸਾਰਾ ਅਲੱਗ ਹੀ ਹੁੰਦਾ ਹੋਏਗਾ ਨਾ ਏ ਨੇਲ ਪੇਂਟ, ਵਗੈਰਾ ਆਮ ਤੇ ਨੀ ਲੱਗਦੀਆਂ ਹੋਣਗੀਆਂ, ਜਿਹੜੀਆਂ ਰੈਗੂਲਰ ਹੁੰਦੀਆਂ ਉਹ ਤੇ ਨੀ ਚੱਲਦੀਆਂ ਇਦੇ ਤੇ। ਹਾਂ, ਮੈਂ ਦੇਖਿਆ ਨਾ ਕਈਆਂ ਨੂੰ ਲੱਗਾਏ ਓ ਨੇਲ ਪੇਂਟ ਅਲੱਗ ਕਿਸਮ ਦੀ ਹੁੰਦੀ ਹੈ। ਵੀ ਦੇਖਣ ਚ ਵੀ ਅਲੱਗ ਹੀ ਲੱਗਦੀ ਹੈ, ਉਹ ਨੇਲ ਪੇਂਟ ਵਗੈਰਾ ਨਾ ਨੇਲ ਪੇਂਟ ਲੱਗਦੀ ਵਧੀਆ ਹੀ ਨੀ ਹੈ, ਅੱਛਾ। ਅੱਛਾ, ਠੀਕ ਆਂ ਬੜੇ ਅੱਜ ਕੱਲ ਜ਼ਿਆਦਾਤਰ ਲੋਗਾ ਨੇ ਓ ਕਰਵਾਏ ਆ ਹੂੰ। ਜਿਹੜੀਆਂ ਨਵੀਆਂ ਬਰਾਈਡਲ ਏ, ਉਹਨਾਂ ਨੇ ਤੇ ਜ਼ਰੂਰ ਕਰਵਾਏ ਹੁੰਦੇ ਨਾ। ਉਹ ਜਿਹੜੇ ਸਟੋਨ ਵਗੈਰਾ, ਉੱਪਰ ਮੋਤੀ ਵਗੈਰਾ ਵੀ ਕਈਆਂ ਨੇ ਲਗਾਏ ਹੁੰਦੇ ਆ।
ਹਾਂ-ਹਾਂ‌।
ਉਹ, ਓ ਵੀ ਮਤਲਬ ਕਾਫ਼ੀ ਦੇਰ ਰੁੱਕ ਰਹਿ ਜਾਂਦੇ ਆ ਜੇ ਓ ਵੀ ਲਗਾਈਏ ਅਸੀਂ।
ਹਾਂਜੀ ਓ ਗਲੂ ਤੇ ਈ ਡਿਪੈਂਡ ਹੁੰਦਾ।
ਅੱਛਾ-ਅੱਛਾ, ਅੱਛਾ। ਠੀਕ ਐ। ਹੂੰ, ਫੇਰ ਪੈਰਾਂ ਦਾ ਵੀ ਕਰਾਂਦੇ ਲੋਕ ਪੈਰਾਂ ਦਾ ਵੀ ਹੁੰਦਾ ਏਦੇ ਚ ਪੈਰਾਂ ਦੇ ਨੇਲਸ ਦਾ, ਅੱਛਾ-ਅੱਛਾ। ਓ ਮਤਲਬ ਕਿਸੇ ਦੀ ਮਰਜ਼ੀ ਅਪਨੇ ਹਿਸਾਬ ਨਾਲ, ਓ ਵੀ ਓਨਾਂ ਦੇ ਲੈਂਥ ਲੂਂਥ ਦਾ ਓ ਅਲੱਗ ਈ ਆਂਦਾ ਹੋਏਗਾ ਓਨਾਂ ਦਾ ਵੀ ਮਟੀਰੀਅਲ?
ਨਈ ਇੰਜ ਦਾ ਹੀ ਹੁੰਦਾ ਸੇਮ, ਬਸ ਨੇਲ ਦਾ ਸ਼ੇਪ ਸਾਈਜ਼ ਦਾ ਫ਼ਰਕ ਹੁੰਦਾ ਐ। ਬਾਕੀ ਸੇਮ ਅਪਨਾ ਹਾਂਜੀ।
ਅੱਛਾ। ਚਲੋ ਵਧੀਆ ਕੰਮ ਤੁਸੀਂ ਸਿੱਖ ਲਿਆ, ਹੋਰ ਵੀ ਕੁਛ ਸਿੱਖਿਆ ਕਿ ਹਜੇ ਸਿਰਫ਼ ਨੇਲ ਆਰਟ ਦਾ ਹੀ?
ਨਹੀਂ ਹਜੇ ਏਹੀਓ ਹੀ ਐ।
ਅੱਛਾ, ਲੋਕਲ, ਲੋਕਲ ਹੀ ਤੁਸੀਂ ਇੱਥੋਂ ਹੀ ਅਪਨੇ ਸ਼ਹਿਰ ਤੋਂ ਹੀ ਸਿੱਖਿਆ? ਹੂੰ, ਅੱਛਾ। ਚਲੋ ਵਧੀਆ, ਓ ਜਿਨਾਂ ਕੋਲ ਤੁਸੀਂ ਸਿੱਖਿਆ ਓ ਕੁਛ ਹੋਰ ਵੀ ਕਰਾਂਦੇ ਆ? ਕੇ ਓ ਸਿਰਫ, ਓ ਨੇਲਜ਼ ਦਾ ਹੀ ਕਰਦੇ ਆ।
ਨਈ ਓ ਲੈਸ਼ਸ ਦਾ ਵੀ ਕਰਦੇ ਐ ਔਰ ਮੇਕਅਪ ਵੀ ਆਂਦਾ ਓਨਾਂ ਨੂੰ।
ਅੱਛਾ-ਅੱਛਾ, ਮਤਲਬ ਓ ਸਾਰਾ ਬਿਊਟੀਸ਼ੀਅਨ ਦਾ ਕਰਦੇ ਹੋਨੇ ਨਾ ਹਾਂ, ਬਾਕੀ ਆਪ ਅਪਨੀ ਮਰਜ਼ੀ ਜਿੰਨੇ ਜੋੜਾ ਵੀ ਸਿੱਖਨਾ
ਹੂੰ।
ਚਲੋ ਵਧੀਆ ਨੇ ਕੰਮ ਤੇ ਸਹੀ ਏ ਵੀ ਸਹੀ ਗੱਲ ਐ।
ਹਾਂਜੀ।
ਤੁਸੀਂ ਕੀ ਕਰਦੇ ਹੋ ਘਰ ਕੁਛ ਹੋਰ ਵੀ ਕਰਦੇ ਹੋ ਕਿ ਏਹੀ ਬਸ?
ਹਜੇ ਤੇ ਏਹੀਓ ਈ ਏ।
ਅੱਛਾ।
ਬਾਕੀ ਸਟੱਡੀਜ਼ ਨੇ।
ਅੱਛਾ, ਸਟੱਡੀ ਕਰ ਰਹੇ ਓ? ਚਲੋ ਠੀਕ ਏ ਵਧੀਆ ਤੇ ਘਰ ਦਾ ਕੰਮ ਵੀ ਫਿਰ ਤੁਸੀ ਕਰ ਲੈਂਦੇ ਹੋਗੈ? ਥੋੜ੍ਹਾ ਬੋਤ ਮੰਮੀ ਨਾਲ ਕਰਾਂਦੇ ਹੀ ਹੋਵੋਗੇ। ਹਾਂ ਚਲੋ ਓ ਵੀ ਜ਼ਰੂਰੀ ਹੈ ਨੀ ਹਾਂਜੀ। ਚੱਲੋ ਹੋਰ ਬੱਚੇ ਤੇ ਗਏ ਦੇ ਮੈਨੂੰ ਲੱਗਦਾ ਤੁਹਾਡੇ ਨਾਨਕੇ ਓਥੇ ਭਤੀਜੇ ਭਤੀਜਿਆਂ ਓਦਰ ਨਾਨਕੇ ਗਏ ਦੇ ਆ?
ਹਾਂਜੀ ਓ ਸਾਰੇ ਨਾਨਕੇ ਗਏ ਦੇ, ਸ਼ਾਂਤੀ ਹੋ ਦੀ ਆ ਘਰ।
ਹਾਂ ਚੁੱਪ-ਚੁੱਪ ਹੋਈ ਦੀ, ਨਈ ਤੇ ਫੋਨ 'ਚ ਹੀ ਪਤਾ ਲੱਗ ਜਾਂਦਾ ਕਿ ਬੱਚੇ ਹੈਗੇ ਆ ਘਾਰ।
ਹੂੰ।
ਹੂੰ, ਚਲੋ ਵਧਿਆ। ਅਸੀਂ ਬਸ, ਬਸ ਲੱਗੇ ਦੇ ਆਂ ਵੇਲੇ ਹੀ ਆ ਬ ਬੱਚਿਆਂ ਨੂੰ ਛੁੱਟੀਆਂ ਬਸ ਓਦੇ ਵਿੱਚ ਹੀ ਸਾਰਾ ਦਿਨ ਲੰਘ ਜਾਂਦਾ ਬੱਚਿਆਂ ਦੀ ਡਿਮਾਂਡ 'ਚ ਈ। ਕਦੀ ੲੈ ਬਨਾਓ, ੳ ਬਨਾਓ। ਕੁਛ ਛੋਟੇ ਦਾ ਹੋਮਵਰਕ ਕਰਾਨਾ ਬਸ ਓਦੇ ਪ੍ਰੋਜੈਕਟ ਇੱਕ ਦੋ ਹੁੰਦੇ ਸੀ। ਓ ਕਰਵਾਏ ਆ ਪੂਰੇ, ਥੋੜਾ ਜਾ ਓਦਾ ਵਰਕ ਰਹਿ ਗਿਆ ਬਸ ਇੱਕ ਸਬਜੈਕਟ ਦਾ ਥੋੜਾ ਜੇਹਾ ਹੀ ਰਹਿ ਗਿਆ, ਓ ਹੁਣ ਲਾਸਟ ਓ ਕਰਨਾ ਏ। ਸਕੂਲ ਓਦਾ ਲੱਗ ਜਾਨਾ, ਬੁੱਧਵਾਰ ਲੱਗ ਜਾਨਾ, ਹੂੰ। ਬਸ ਓ ਥੋੜਾ ਦਸ ਮਿੰਟ ਦਾ ਕੰਮ ਐ, ਜਦੋਂ ਬੈਠਾਂਗੀ ਓ ਵੀ ਕਰ ਲਏਗਾ ਬਸ ਹੁਨ ਢਿੱਲ ਪਾਈ ਦੀ ਓਨੇ। । ਹੂੰ, ਓਦੇ ਇੱਕ ਤਰੀਕ ਨੂੰ ਖੁੱਲ ਜਾਨੇ ਐ ਹੂੰ।
ਅੱਛਾ-ਅੱਛਾ।
ਹਾਂਜੀ-ਹਾਂਜੀ। ਇਹਨਾਂ ਨੂੰ ਜਲਦੀ ਪੈਂਦੀਆਂ ਨਾ ਫੇਰ ਇਥੇ ਜਲਦੀ ਖੁੱਲ ਜਾਂਦੇ ਆ। ਫ ਸਕੂਲ ਇੱਕ ਜੁਲਾਈ ਨੂੰ ਫਿਕਸ। ਤੇ ਇਹਨਾਂ ਦਾ ਟਾਈਮ ਹਾਂ ਸੀਬੀਐਸਈ ਐ। ਹਾਂਜੀ- ਹਾਂਜੀ ਸੀ ਬੀ ਐੱਸ ਈ ਨੇ ਸੈਂਟਰ ਨਾਲ ਹੈ ਨਾ ਜਿਵੇਂ ਸੈਂਟਰ ਚ ਪੈਂਦੀਆਂ। ਬਸ ਉਸ ਤਰਾਂ ਹੀ। ਹੂੰ।
ਠੀਕ ਹੈ।
ਹੂੰ, ਤੁਹਾਡੀ ਵੀ ਜਾ ਰਹੀ ਹੋਣੀ। ਛੋਟੀ ਜਾਂਦੀ ਹੈ ਸਕੂਲ। ਉਹ, ਹਾਂ ਹੁਣ ਵੈਸੇ ਤੇ ਸਕੂਲ ਜਾ ਰਹੀ ਏ ਨਾ, ਫੇਰ ਕਦੋਂ ਹਾਂਜੀ ਹਾਂ ਹੁਣ ਘਰੇ, ਛੋਟੀ ਤੇ ਹੈ ਪਰ ਫੇਰ ਵੀ ਸਕੂਲ ਜਾਂਦੀ ਹੋਏਗੀ। ਹਾਂ, ਫੇਰ ਹੁਣਾ ਹੀ ਹੁੰਦਾ ਨਾ, ਛੁੱਟੀਆਂ ਚ ਹੀ ਨਾਨਕੇ ਜਾ ਸਕਦੇ ਆ। ਫੇਰ ਦੂਰ ਨਾਲੇ, ਉਹਦੇ ਦੇਖੋ ਉਹ। ਹਾਂ ਮੈਂ ਵੀ, ਦੋ- ਤਿੰਨ ਦਿਨ ਗਈ ਸੀ। ਆਪਣੇ ਪੇਕੇ ਹੀ ਸਮਝ ਲੋਓ ਨਾਨਕੇ ਬੱਚਿਆਂ ਦੇ। ਉੱਥੇ ਦੋ ਦਿਨ ਲਗਾ ਆਏ, ਫੇਰ ਦਰਬਾਰ ਸਾਹਿਬ ਹੋ ਆਏ, ਹਾਂਜੀ। ਬਸ ਇੱਥੇ ਤਿੰਨ, ਚਾਰ ਦਿਨ ਲੱਗ ਗਏ। ਤੇ ਫੇਰ ਹੋ ਗਏ ਫੇਰ ਆ ਗਏ ਆਂ ਵਾਪਿਸ। ਹੁਣ ਸਗੋਂ ਵੱਡਾ ਬੇਟਾ ਗਿਆ ਦਾ ਮੇਰਾ ਉਹ ਗਿਆ ਦਾ ਹੇਮਕੁੰਟ ਸਾਹਿਬ ਗਿਆ ਦਾ। ਹਾਂਜੀ ਹਾਂ ਉਹਨੇ ਛੁੱਟੀਆਂ ਸੀ ਨਾ, ਉਹਨੇ ਟਵੈਲਥ ਦੇ ਦਿੱਤੇ ਨੇ ਪੇਪਰ। ਹੂੰ, ਹੂੰ ਬਸ ਰਿਜਲਟ ਆ ਗਿਆ। ਬਸ ਹੁਣ ਐਡਮਿਸ਼ਨ ਵਗੈਰਾ ਕਰਾਣੀ ਹੈ, ਹੁਣ। ਉੱਥੋਂ ਆਏਗਾ ਤੇ, ਫੇਰ ਹੋਏਗੇ। ਹੂੰ ਸਵੇਰੇ ਦਰਸ਼ਨ ਕਰਨੇ ਉਹਨਾਂ ਨੇ, ਅੱਜ ਪਹੁੰਚ ਗਏ ਦੇ ਆ।
ਅੱਛਾ।
ਹਾਂ, ਹੋਰ ਬਸ ਵਧੀਆ। ਹੋਰ ਤੁਹਾਡੇ ਪਾਪਾ ਆ ਗਏ ਏ। ਨਹੀ ਹਜੇ। ਅੱਜ ਆਣਾ ਚੜੇ ਕੇ, ਸਵੇਰੇ ਆਉਣਗੇ ਕੇ, ਹਜੇ ਨਹੀਂ ਚੜੇ।
ਹਾਂਜੀ ਉਹਨਾਂ ਦੀ, ਸਾਢੇ ਦਸ ਟ੍ਰੇਨ ਸੀ, ਚੜ ਗਏ ਹੋਣਗੇ।
ਅੱਛਾ ਮਤਲਬ ਉਹ ਆ ਜਾਣਗੇ, ਸਵੇਰੇ ਆ ਹੀ ਜਾਣਗੇ।
ਥਕੂ
ਚਲੋ ਠੀਕ, ਆਜੇ ਕਾਰ ਕਰ ਲਿਆ ਨਾ ਫੇਰ ਤੁਸੀਂ।
ਹੂੰ।
ਚਲੋ ਠੀਕ, ਹੋਰ ਵਧੀਆ ਸਭ। ਤੁਸੀਂ ਗਏ ਸੀ ਕਿਤੇ ਘੁੰਮਣ ਛੁੱਟੀਆਂ ਚ, ਵੈਸੇ ਤੁਹਾਡੇ ਆਏ ਦੇ ਸੀ ਨਾ ਬੱਚੇ ਵੀ। ਨਾਨਕੇ, ਹਾਂਜੀ ਔ ਬੱਚੇ ਹੀ ਆਏ ਦੇ ਸੀਗੇ। ੳਹਨਾ ਨਾਲ ਹੀ ਗਏ ਸੀ। ਅੱਛਾ ਲੋਕਲ ਗਏ ਸੀ। ਮੈਂ ਕਿਹਾ ਸ਼ਾਇਦ ਬਾਹਰ ਕਿਤੇ ਗਏ ਆ। ਇਥੇ ਪਿਕਨਿਕ ਸਪਾਟਸ ਜਿਹੜੇ। ਗਰਮੀ ਅੱਛਾ, ਗਏ ਸੀ ਅੱਛਾ। ਉਹਨਾਂ ਨਾਲ ਗਏ ਸੀ, ਜੀਜਾ ਇ ਵੀ ਗਏ ਸੀ ਨਾਲ। ਕੀ ਕੱਲੇ ਹੀ ਗਏ ਸੀ, ਅੱਛਾ।
ਅਸੀਂ ਗਏ ਸੀ ਬਸ। ਨਾ ਮੰਮੀ ਗਏ ਨਾ ਪਾਪਾ ਗਏ।
ਅੱਛਾ- ਅੱਛਾ। ਚ ਚਲੋ ਠੀਕ, ਅਪ ਡਾਊਨ ਹੀ ਕੀਤਾ ਸੀ। ਉਸੇ ਦਿਨ ਵਾਪ। ਅੱਛਾ- ਅੱਛਾ ਵਾਪਿਸ ਆ ਗਏ ਸੀ। ਚਲੋ ਕਿਸ ਤਰਾਂ ਦਾ ਉੱਥੇ ਮੌਸਮ ਠੀਕ ਸੀ। ਬਰਫ਼ ਵਗੈਰਾ ਥੋੜਾ ਪੈਂਦੀ ਆ ਅੱਜ ਕੱਲ। ਹਾਂ ਬਰਫ਼ ਨਹੀਂ ਹੁੰਦੀ ਪਰ।
ਨਹੀਂ ਬਰਫ਼ ਤੇ ਦਸੰਬਰ, ਜਨਵਰੀ ਚ ਹੁੰਦੀ ਆ।
ਹਾਂ ਬਰਫ਼ ਉਦੋਂ ਪੈਂਦੀ ਹੈ। ਦੇਖਾਂਗੇ, ਮੈਂ ਵੀ ਇਹਨਾਂ ਨੂੰ ਕਹਿ ਰਹੀ ਸੀ ਐਤਕੀ। ਹਾਂ ਉੱਥੇ ਦਾ ਮੌਸਮ ਇਸ ਤਰਾਂ ਅੱਛਾ ਹੁੰਦਾ ਠੰਡਾ ਹੀ ਹੁੰਦਾ। ਬੈਠੇ ਬੈਠੇ ਹ ਠੰਡਾ। ਉੱਥੋਂ ਨਾ ਫੇਰ ਫੀਲ ਹੁੰਦਾ, ਠੰਡਾ ਏ ਮੌਸਮ।
ਹਾਂਜੀ।
ਕਿਸੇ ਟਾਈਮ ਵੀ ਉੱਥੇ ਧੁੰਦ ਜੀ ਆ ਜਾਂਦੀ ਉੱਥੇ।
ਹੂੰ
ਚਲੋ ਵਧੀਆ ਠੀਕ ਏ ਤੁਸੀ ਘੁੰਮ ਆਏ। ਇੱਥੇ ਦੇ ਲੋਕ ਬਹੁਤ ਜਾਂਦੇ ਆ ਵੈਸੇ ਪਤਨੀਟੋਪ ਵੀ ਬਹੁਤ ਜ਼ਿਆਦਾ।
ਹਾਂ ਠੰਡਾ ਹੀ ਇਲਾਕਾ ਏ ਨਾ।
ਹਾਂਜੀ ਨਾਲੇ ਲੋਕਲ ਪੈ ਜਾਂਦੇ ਨਾ ਫਿਰ ਕਈ ਲੋਕ ਤੇ ਜ਼ਿਆਦਾਤਰ ਤੇ ਅਪ ਡਾਊਨ ਹੀ ਕਰਦੇ ਆ ਸਵੇਰੇ ਸਵੇਰੇ ਨਿਕਲਦੇ ਆ ਸ਼ਾਮੀ ਆ ਜਾਂਦੇ ਆ।
ਹਮ।
ਚੱਲ ਮਦੀ ਸੀ ਕਿਪ ਹੁੰਮਾਇ ਤੁ ਸੀਹੀ। ਹਮ ਬੱਚਿਆਂ ਦਾ ਚਲੋ ਹੁੰਦਾ ਜਾਇਆ ਜਾਂਦਾ।
ਹੋਰ।
ਬਸ ਵਧੀਆ ਵਧੀਆ ਤੁਸੀਂ ਸੁਣਾਓ ਹੋ ਠੀਕ ਠਾਕ ਸਭ ਵਧੀਆ। ਆਪਣੀ ਵੱਡੀ ਭੈਣ ਠੀਕ ਹੈ ਤੁਹਾਡੀ ਜਿਹੜੇ ਇੱਥੇ ਲੋਕਲ। ਹਾਂਜੀ ਠੀਕ ਹੈ। ਚਲੋ ਜੀ ਠੀਕ ਆ ਠੀਕ ਹੈ ਜੀ ਸਤ੍ਰ। ਸਤਿ ਸ਼੍ਰੀ ਅਕਾਲ ਕਰਨਾ ਫਿਰ ਫੋਨ ਮੈਨੂੰ ਠੀ।
ਹੋਰ।
ਬਸ ਵਧੀਆ ਵਧੀਆ ਠੀਕ ਹੈ। ਸਭਛ ਅੱਜ ਅਸੀਂ ਚਾਵਲ ਹੀ ਬਣਾਏ ਸੀ ਪਿਆਜ ਵਾਲੇ ਥੋੜਾ ਮੇਰਾ ਪੇਟ ਡਿਸਟਰਬ ਸੀ ਨਾ।
ਅੱਛਾ।
ਹਾਂ ਚਲੋ ਕਰਨਾ। ਫਿਰ ਤੁਸੀਂ ਦੁਬਾਰਾ ਫੋਨ ਮੈਨੂੰ ਹੁਣ ਥੋੜਾ ਮੈਨੂੰ ਦਾ ਕੰਮ ਬਿਜੀ ਆ
ਠੀਕ ਹੈ ਕੋਈ ਨੀ। ਓਕੇ।
ਠੀਕ।